ਹੈਲੋ। ਏਕ ਵਾਰ ਜ਼ਿੰਦਗੀ।
ਹੈਲੋ।
ਹਾਂਜੀ।
ਹਾਂਜੀ, ਸਾਸਰੀ ਕਾਲ ਜੀ। ਵਧੀਆਂ ਹੋਰ ਤੋਡੇ
ਹਾਂਜੀ।
ਕੀ ਹਾਲ-ਚਾਲ ਨੇ ਤੁਹਾਡੇ?
ਵਧ ਆ ਸਭ ਠੀਕ
ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਪਾਣੀ ਪੀਣ ਦੇ ਫਾਇਦੇ ਤੇ
ਹਾਂਜੀ ਈ
ਪਾਣੀ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੁੰਦਾ ਐ ਸੱਤਰ ਪਰਸੈਂਟ ਬੋਡੀ ਸਾਡੀ ਪਾਣੀ ਨਾਲ ਹੀ ਬਣੀ ਹੋਈ ਐ ਸਾਨੂੰ ਸਵੇਰੇ ਉੱਠ ਕੇ ਰੋਜ਼ ਦੇ ਦੋ ਗਿਲਾਸ ਪਹਿਲੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਐ ਜਿਦੇ ਨਾਲ ਸਾਨੂੰ ਕਦੀ ਕਬਜ਼ ਨੀਂ ਰਹਿੰਦੀ ਈ
ਹੂੰ
ਬੋਰ ਆ ਔਰ ਵੀ ਬਹੁਤ ਅੱਜ ਕੱਲ੍ਹ ਗਰਮੀ ਕਿੰਨੀ ਐ ਦੇਖੋ ਤੁਸੀਂ ਕਿੰਨਾ ਪਸੀਨਾ ਆਦਾ ਐ ਕਿੰਨਾ ਸਰੀਰ ਚੋਂ ਟੋਇਲੇਟ ਜਾਓ ਤਾਂ ਵੀ ਬਾਥਰੂਮ ਆਂਦਾ ‌ਐ ਕਿੰਨਾ ਪਾਣੀ ਸਾਡੇ ਸਰੀਰ ਚੋਂ ਨਿਕਲ ਜਾਂਦਾ ਐ ਤਾਨੂੰ ਆਪਣੇ ਸਰੀਰ ਦਾ ਪਾਣੀ ਦੇ ਲਈ ਤੇ ਬਹੁਤ ਧਿਆਨ ਰੱਖਣਾ ਪੈਂਦਾ ਐ ਲੱਖਣਾ ਵੀ ਚਾਹੀਦਾ ਐ ਅੱਜ ਕੱਲ੍ਹ ਦੇਖੋ ਨਾ ਬੱਚੇ ਸਕੂਲ ਜਾਂਦੇ ਨੇ ਸਾਈਕਲ ਤੇ ਏ ਮਜ਼ਦੂਰ ਜਾਂਦੇ ਨੇ ਲੇਕਿਨ ਪਾਣੀ ਦੀ ਬੋਟਲ ਹਰ ਇੱਕ ਨੂੰ ਚਾਹੇ ਕੋਈ ਜਿਵੇਂ ਮਰਜ਼ੀ ਈ ਬਾਹਰ ਜਾਏ ਬਾਜ਼ਾਰ ਜਾਏ ਮਾਰਕੀਟ ਜਿੱਥੇ ਵੀ ਜਾਏ ਪਾਣੀ ਦੀ ਬੋਤਲ ਆਪਣੇ ਨਾਲ ਜ਼ਰੂਰ ਰੱਖਣੀ ਚਾਹੀਦੀ ਐ ਹੈਲੋ
ਹਾਂਜੀ ਈ ਹਾਂਜੀ ਈ
ਹਾਜੀ ਈ ਤੁਸੀਂ ਕੁਛ ਪਾਣੀ ਦੇ ਫਾਇਦੇ ਸ਼ੇਅਰ ਕਰ ਸਕਦੇ ਓ
ਆ ਓ ਉਹ ਸਾਨੂੰ ਪਾਣੀ ਦਿਨ ਵਿੱਚ ਚਾਰ ਲੀਟਰ ਵੀ ਪੀਣਾ ਚਾਹੀਦਾ ਐ ਅਗਰ ਅਸੀਂ ਪਾਣੀ ਨਾ ਪੀਏ ਤੇ ਸਾਡੀ ਬੋਨਸ ਤੇ ਕਾਫ਼ੀ ਫਰਕ ਪੈਂਦਾ ਜਿਵੇਂ ਬੋਨਸ ਸੋਇਗ ਸ਼ਿੰਕ ਹੋ ਜਾਂਦੀ ਐ ਸਾਨੂੰ ਪਾਣੀ ਨਾਲ ਸਾਡੀ ਭੁੱਖ ਮਿਟਦੀ ਏ ਅਸੀਂ ਜਿੰਨਾ ਪਾਣੀ ਪੀਆ ਗੇ ਸਾਡੇ ਏ ਸਰੀਰ ਨੂੰ ਫ਼ਾਇਦਾ ਹੋਏਗਾ ਸਾਡੇ ਆਦ ਸਾਡੇ ਸਰੀਰ ਨੂੰ ਕਾਫ਼ੀ ਅੱਛਾ ਆ ਜਵੇ ਵਾਲ ਨੀ ਚੜੇਗੇਂ ਏ ਪਾਣੀ ਨਾਲ ਵਾਲ ਵੀ ਚੜਦੇ ਨਾ ਪੀਓ ਤੇ ਵਾਲ ਚੜਦੇ ਐ ਐਵੇਂ ਸਾਡੇ ਵਾਲ ਵੀ ਨੀ ਚੜੇ ਗੇਂ ਏ ਐਬ ਗਲੋ ਵੀ ਆਂਦਾ ਐ ਹਾਜੀ ਈ
ਹੋਰ ਪਾਣੀ ਪੀਣ ਦੇ ਤੇ ਬਹੁਤ ਫਾਇਦੇ ਹੈਗੇ ਨੇ ਏ ਤੇ ਨਾ ਨਾ ਪੀਣ ਦੇ ਨੁਕਸਾਨ ਵੀ ਹੈਗੇ ਨੇ ਹੁਣ ਦੇਖੋ ਬੱਚੇ ਅਗਰ ਪਾਣੀ ਘੱਟ ਪੀਣ ਤੇ ਸਕੂਲ ਵਿਚ ਚੱਕਰ ਖਾ ਕੇ ਗਿਰ ਜਾਂਦੇ ਨੇ ਔਰ ਦੀ ਕਮੀ ਨਾਲ ਆ
ਹਾਈਡ੍ਰੇਸ਼ਨ ਹੋ ਜਾਂਦਾ ਐ
ਹਾਂਜੀ ਈ
ਪਾਣੀ ਲੀ ਈ ਸਾਡੇ ਬੱਚੇ ਦਿਨ ਈਚ ਮਤਲਬ ਪਾਣੀ ਤਿੰਨ ਬੋਤਲਾਂ ਪਾਣੀ ਦੀ ਲੈ ਕੇ ਜਾਂਦੇ ਆ ਸਕੂਲ ਔਰ ਉਸ ਤੋਂ ਇਲਾਵਾ ਵੀ ਕਾਫ਼ੀ ਪਾਣੀ ਪੀਂਦੇ ਆ
ਗੱਲ ਐ ਪਾਣੀ ਪੀਣਾ ਚਾਹੀਦਾ ਆ
ਹਾਂ ਆ
ਹਣੀ ਤੇ, ਦੇਖੋ ਅੱਜ- ਕੱਲ ਹਰ ਇੱਕ ਹਰ ਉਮਰ ਵਿੱਚ ਪਾਣੀ ਪੀਣਾ ਚਾਹੀਦਾ। ਜਿੰਨਾ ਟੋਇਲੇਟ ਜ਼ਾਦਾ ਆਏਗਾ ਪਾਣੀ ਜ਼ਾਦਾ ਪੀਣ ਨਾਲ ਜਿੰਨਾ ਟੋਇਲੇਟ ਜ਼ਾਦਾ ਅਸੀਂ ਕਰਾਂਗੇ ਉਨੇ ਸਰੀਰ 'ਚੋਂ ਗੰਦਗੀ ਬਾਹਰ ਆਉਂਦੀ ਐ, ਬੈਡ ਟੋਕਸੀਨ ਸਾਰੇ।
ਸਾਰੇ ਬਾਹਰ ਨਿਕ।
ਬਾਹਰ ਨਿਕਲਦੇ ਨੇ ਹਾਂਜੀ -ਹਾਂਜੀ। ਤੇ, ਪਾਣੀ ਜਿਆਦਾ ਪੀਣ ਵਾਲੇ ਦੇ ਫੇਸ ਤੇ ਝੁਰੀਆਂ ਵੀ ਨਹੀਂ ਜਲਦੀ ਪੈਂਦੀ। ਪੇਟ ਸਹੀ ਰਹਿੰਦਾ। ਇਮਿਊਨ ਸਿਸਟਮ ਸਹੀ ਰਹਿੰਦਾ, ਪਾਚਨ ਤੰਤਰ ਸਹੀ ਰਹਿੰਦਾ
ਹਾਂ।
ਹੋਰ, ਹਾਂਜੀ, ਮਤਲਬ ਪਾਣੀ ਪੀਣਾ ਤੇ ਸਾਡੇ ਬਹੁਤ ਫਾਇਦੇਮੰਦ ਹੈਗਾ ਦੇਖ ਦੇਖੋ ਨਾ ਹੁਣ ਤੁਸੀਂ ਮਜ਼ਦੂਰ ਲੋਗ ਨੇ, ਧੁੱਪੇ ਕਿੰਨਾ ਕੰਮ ਕਰਦੇ ਨੇ, ਔਰ ਸਾਰਾ ਪਾਣੀ। ਸਰੀਰ ਦੀ ਬੋਡੀ ਦਾ ਸਾਰਾ ਪਾਣੀ ਚੂਸ, ਮਤਲਬ। ਸੂਰਜ ਦੀ ਧੁੱਪ ਨਾਲ ਸਾਰਾ ਬੋਡੀ ਦਾ ਪਾਣੀ ਖਤਮ ਹੋ ਜਾਂਦਾ, ਪਸੀਨੇ ਨਾਲ ਲੇਕਿਨ ਪਾਣੀ ਜ਼ਿਆਦਾ ਪੀਣਾ ਚਾਈਦਾ, ਨਹੀਂ ਤੇ। ਦੇਖੋ, ਪਾਣੀ ਦੀ ਕਮੀ ਨਾਲ ਵੀ, ਕਈ ਲੋਕ, ਕਈ ਬੱਚੇ ਬਿਮਾਰ ਹੋ ਜਾਂਦੇ ਨੇ। ਹੋਸਪਿਟਲ ਵਿਚ ਐਡਮਿਟ ਕਰਾਣਾ ਪੈ ਜਾਂਦਾ।
ਹਾਂ, ਵਿਆਮ ਔਰ ਗਰਮੀ ਕੇ ਦ ਅ। ਵਾਸਤੇ ਵੀ ਪਾਣੀ ਬਹੁਤ ਜਰੂਰੀ ਐ, ਜਿਵੇਂ ਥੋੜਾ ਜਿਹਾ ਵਰਕ ਆਊਟ ਕਰੋ, ਪਾਣੀ ਪੀਓ ਨਹੀਂ ਤਾਂ ਸਾਡੇ। ਸਰੀਰ ਵਿੱਚ ਦਿੱਕਤ, ਦਿੱਕਤ ਹੋਜੇਗੀ।
ਨਹੀਂ ਤਾਂ ਦੇਖੋ, ਪਾਣੀ ਦੇ ਬਥੇਰੇ ਫ਼ਾਇਦੇ ਹੈਗੇ ਨੇ।
ਹਾਂ ਰੋਟੀ ਖਾਣ ਤੋਂ, ਅੱਧੇ ਘੰਟੇ ਬਾਅਦ ਪਾਣੀ ਪੀਓ।
ਅੱਧੇ ਘੰਟੇ ਪਹਿਲੇ ਵੀ ਪਾਣੀ ਪੀਣਾ ਚਾਹੀਦਾ। ਜਿਹਨੂੰ ਵੇਟ ਲੂਜ਼ ਕਰਨਾ, ਉਹਨੂੰ ਵੀ ਪਹਿਲੇ, ਪਾਣੀ ਜ਼ਾਦਾ ਤੋਂ ਜਾਦਾ ਪੀਣਾ ਚਾਈਦਾ, ਤਾਂ ਕਿ ਉਹਦਾ ਪੇਟ ਭਰਿਆ ਰਹੇ, ਔਰ ਖਾਏ ਘੱਟ।
ਪੀਵਾਂਗੇ ਤੇ ਸਾਨੂੰ, ਥਕਾਨ ਹੋਏਗੀ, ਸਿਰ ਦਰਦ ਹੋਏਗਾ, ਪਾਣੀ ਪਾਣੀ ਪੀਣ ਨਾਲ ਸਾਨੂੰ, ਊਰਜਾ ਮਿਲੇਗੀ। ਐਹੋ ਜੀ,
ਪਾਣੀ ਤੇ ਦੇਖੋ, ਜਿੰਨੇ ਫੈਦੇ ਕਹੋ, ਓਨੇ ਘੱਟ ਹੈਗੇ ਨੇ।
ਹਾਂ।
ਪਾਣੀ ਤੇ ਦੇਖੋ, ਸਾਰਿਆਂ ਨੂੰ ਦਿਨੇ ਚਾਰ, ਤਿੰਨ -ਚਾਰ ਲੀਟਰ ਤੇ ਪੀਣਾ ਹੀ ਚਾਹੀਦਾ। ਔਰ, ਪਾਣੀ ਪੀਣ ਨਾਲ ਬਹੁਤ ਸੀ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ।
ਪਾਣੀ ਪੀਣ ਨਾਲ ਹੀ, ਕਿਡਨੀ ਦੀ ਪ੍ਰੋਬਲਮ ਘੱਟ ਹੁੰਦੀ ਐ। ਸਟੋਨਸ ਘੱਟ ਬਨਦੇ ਆ, ਮਤਲਬ ਕਾਫੀ। ਕੀ, ਜਾਦਾ ਉਹ ਹੋ ਜਾਂਦਾ।
ਹਾਂਜੀ, ਬੋਤ- ਬੋਤ ਫਾਇਦੇ ਹੈਗੇ ਨੇ ਪਾਣੀ ਦੇ।
ਪਾਣੀ ਜੀ, ਅਹ ਅਸੀ।
ਹਾਂਜੀ।
ਪਾਣੀ ਨਾਲ ਸਾਡਾ ਜੇੜਾ ਖੂਨ ਐ। ਉਹਦੀ, ਪਾਣੀ ਦੀ ਕਮੀ ਨਾਲ ਸਾਡਾ ਖੂਨ ਗਾੜਾ ਵੀ ਨੀ ਹੋਏਗਾ, ਪਾਣੀ ਨਾਲ ਸਾਡਾ ਬਲੱ, ਬਲੱਡ ਵੀ ਸਈ ਰਹੇਗਾ, ਪਤਲਾ ਰਹੇਗਾ। ਸਰੀਰ 'ਚ ਕੰਮ ਕਰੇਗਾ। ਸਾਨੂੰ ਯੂਰੀਅਨ ਇਨਫੈਕਸ਼ਨ ਨੀ ਹੋਏਗਾ।
ਹਮ, ਬਹੁਤ ਸਾਰੀ ਪ੍ਰੋਬਲਮ ਨੇ ਜੇੜੀ ਪਾਣੀ ਘੱਟ ਦੀ ਵਜ੍ਹਾ ਤੋਂ ਸਾਡੇ ਸਰੀਰ ਵਿੱਚ ਹੋ ਸਕਦੀਆਂ ਨੇ, ਲੇਕਿਨ ਪਾਣੀ, ਤੇ ਹਰ ਇੱਕ ਨੂੰ ਜ਼ਾਦਾ ਪੀਣਾ ਹੀ ਚਾਹੀਦਾ।
ਹਾਂਜੀ। ਪਾਣੀ ਨਾਲ, ਕਬਜ਼ ਨੀ ਹੋਏਗੀ।
ਹੂੰ, ਪੇਟ ਸਾਫ਼ ਰੈਂਦੈ।
ਪੇਟ ਸਾਫ਼ ਰਏਗਾ।
ਬਿਮਾਰੀਆਂ ਵੀ ਤੋਂ ਵੀ ਬੰਦਾ ਬਚੇਆ ਰੈਂਦਾ। ਔਰ ਫ੍ਰੀ ਦਾ ਦੇਖੋ ਸਿਸਟਮ ਹੈਗਾ ਕੋਈ ਪਾਣੀ ਮੁੱਲ ਦਾ ਨੀ ਹੈਗਾ, ਪਾਣੀ ਫ੍ਰੀ ਦਾ ਹੈਗਾ ਹਾਂਜੀ-ਹਾਂਜੀ। ਤੁਸੀ ਸੁਨਾਓ ਪਾਣੀ ਦੇ
ਪਾਨੀ ਨਾਲ ਅ ਪਿੰਪਲਸ ਨੀ ਨਿਕਲਦੇ ਪਾਨੀ ਪੀਨ ਨਾਲ ਸਕਿੰਨ ਚ ਗਲੋ ਰਏਗਾ, ਪਾਨੀ ਪੀਨ ਨਾਲ
ਚੈਰੇ ਤੇ ਕੋਈ ਦਿੱਕਤ ਨੀ ਹੋਏਗੀ।
ਹਾਜੀ ਸਈ ਕੇਆ ਤੁਸੀਂ, ਹੁਨ ਥੋੜੇ ਟਾਈਮ ਪੈਲੇ ਸਾਡੇ ਨੋਨ ਵਿੱਚ ਸੀ ਕੋਈ ਓਨਾਂ ਦੇ ਬੱਚੇ ਪਾਣੀ ਪੀਂਦੇ ਨੀ ਸੀਗੇ ਘੱਟ ਬੋਤ ਲੈ ਕੇ ਜਾਂਦੇ ਸੀਗੇ ਤੇ ਓਨਾਂ ਨੂੰ ਪਾਣੀ ਦੇ ਓਨਾਂ ਦੇ ਬੱਚੇਆਂ ਨੂੰ ਪਾਣੀ ਦੀ ਕਮੀ ਹੋ ਗੀ ਸੀ ਫਿਰ ਪੇਟ 'ਚ ਇਨਫੈਕਸ਼ਨ ਰੈਨ ਲੱਗ ਗਯਾ, ਦਰਦ ਰੈਨ ਲੱਗ ਗੀ। ਔਰ ਐਨੀ ਭਿਆਨਕ ਕਬਜ਼ ਹੋ ਗੀ ਕਿ ਓਨੂੰ ਮੋਸ਼ਨ ਈ ਨਾ ਆਏ। ਫਿਰ ਡਾਕਟਰ ਨੇ ਦੱਸਿਆ ਫਿਰ ਡਾਕਟਰ ਕੋਲ ਚੈੱਕ ਕਰਵਾਇਆ ਤੇ ਡਾਕਟਰ ਨੇ ਕੇਆ ਕਿ ਪਾਣੀ ਦੀ ਬੋਤ ਜਾਦਾ ਕਮੀ ਹੋ ਚੁੱਕ ਕੀ ਅੰਦਰ, ਹਾਂਜੀ ਅੰਦਰ ਸਟੂਲ ਚਿਪਕ ਗਯਾ। ਫਿਰ ਦਵਾਈਆਂ ਖਾਧੀਆਂ ਤਾਂ ਵੀ ਸਟੂਲ ਬੜੀ ਮੁਸ਼ਕਿਲ ਹੋਏਆ ਪਾਸ ਹੋਏਆ‌। ਤੇ ਫਿਰ ਪਾਣੀ ਜਾਦਾ ਤੋਂ ਜਾਦਾ ਪਿਲਾਣਾ ਸ਼ੁਰੂ ਕੀਤਾ ਕਿਉਂਕਿ ਓ ਬੱਚੇ ਨਾ ਸਾਈਕਲ ਦੇ ਸੀਗੇ ਸਾਈਕਲ ਚਲਾਂਦੇ ਸੀਗੇ ਪਾਣੀ ਪੀਂਦੇ ਨੀ ਸੀ, ਲਾਪਰਵਾਹੀ ਤੇ ਬੱਚੇ ਕਰਦੇ ਈ ਨੇ ਪਾਣੀ ਦੀ ਲੇਕਿਨ ਮਾਂ ਪਿਓ ਨੂੰ ਧਿਆਨ ਰੱਖਣਾ ਚਾਈਦਾ ਬੱਚੇਆਂ ਨੂੰ ਸਮਝਾਣਾ ਚਾਈਦਾ ਕਿ ਪਾਣੀ ਦੀ ਬੋਟਲ ਹਮੇਸ਼ਾ ਨਾਲ ਰੱਖੋ ਸਕੂਲ ਜਾ ਕੇ ਵੀ ਦੋ ਤਿੰਨ ਲੀਟ ਟਰ ਪਾਣੀ ਪੀਓ ਆਂਦੇ ਹੋਏ ਵੀ ਪਾਣੀ ਰਸਤੇ 'ਚ ਪੀ ਕੇ ਆਓ ਘਰ
ਹਾਂ ਸਵੇਰੇ, ਸਵੇਰੇ ਉੱਠਦੇ ਆ ਨਾਲ ਪਾਨੀ ਪੀਓ।
ਹਾਂਜੀ।
ਓਦੇ ਨਾਲ ਵੀ ਸਾਡੇ ਬੋਡੀ 'ਚ ਕਾਫੀ ਅੱਛੇ ਇਫੈਕਟ ਰੈਂਦੇ ਆ।
ਹੂੰ, ਪਾਣੀ ਪੀਨ ਨਾਲ ਐਨਰਜੀ ਬਨੀ ਰੈਂਦੀ।
ਹਾਂ ਸਾਡੀ ਸਕਿਨ ਡਰਾਏ ਨੀ ਰੈਂਦੀ। ਜਿਹੜੀ ਐ ਫਲੈਰੀ ਹੋ ਜਾਂਦੀ ਓ ਨੀ ਹੁੰਦੀ ਪਾਨੀ ਪੀਨ ਨਾਲ।
ਹੂੰ, ਪਾਣੀ ਦੇ ਤੇ ਬੋਤ ਫ਼ਾਏਦੇ ਹੈਗੇ ਨੇ।
ਹਾਂਜੀ।
ਬਸ ਤੁਸੀਂ ਸੁਨਾਓ?
ਪਾਨੀ 'ਚ ਮੋਸਚਰਾਈਜ਼ਰ ਰੈਂਦਾ ਓਦੇ ਨਾਲ ਸਾਡੀ ਸਕਿੰਨ ਗਲੋ ਕਰੇਗੀ। ਨਮੀ ਨੀ ਅਹ ਨਮੀ ਦੀ ਕਮੀ ਨੀ ਨੂੰ ਰੋਕੇਗਾ।
ਆਮ ਤੌਰ ਤੇ ਸਕਿਨ ਲਈ ਗਲੋਇੰਗ ਲਈ ਤੇ ਹੇਅਰ ਲਈ
ਹਾਂਜੀ।
ਸਾਡੀ ਮਸਲਸ ਲਈ ਕਾਫ਼ੀ ਅੱਛਾ ਰਿਸਪੋਂਸ ਏ ਪਾਨੀ ਦਾ ਕਿਡਨੀ ਲਈ ਕਿਡਨ ਨੀ ਕਿ ਅਹ ਸਾਨੂੰ ਪੱਥਰੀ ਨੀ ਹੋਨ ਦੇਂਦਾ। ਜਾਦਾ ਪਾਣੀ ਪੀਓ ਤੇ ਸਾਨੂੰ ਪੱਥਰੀ ਨੀ ਹੋਏਗੀ।
ਹਾਂਜੀ। ਜਿੰਨੀ ਵਾਰ ਵੀ ਟੋਇਲੇਟ ਜਾਂਨੇ ਆ ਦਿਨ ਵਿੱਚ ਉੱਨੀ ਵਾਰ ਸਾਡੀ ਕਿਡਨੀ ਪਿਊਰੀਫਾਇਰ ਹੁੰਦੀ ਐ।
ਹਾਂਜੀ, ਅਸੀਂ ਕੈਂਨੇ ਆ ਅਸੀਂ ਜਿ ਜਿੰਨਾ ਪਾਣੀ ਪੀਨੇ ਆ ਸਾਨੂੰ ਉਨਾ ਈ ਵੋਸ਼ਰੂਮ ਜਾਣਾ ਐ ਸਭ ਗਲਤ ਏ ਸਾਨੂੰ ਜਾਣਾ ਚਾਈਦੈ ਉਨੀ ਵਾਰੀ ਵੋਸ਼ਰੂਮ। ਸਾਡੇ ਅੰਦਰੋਂ ਦੀ ਪੈ ਅ ਗੰਦੇ ਬੈਕਟੀਰੀਆ ਬਾਰ ਆਂਦੇ ਆ।
ਅੰਦਰ ਟੋਕਸੀਨ ਬਾਰ ਆਂਦੇ
ਹਾਂ।
ਕਿਡਨੀ ਦੀ ਪਿਊਰੀਫਾਇਰ ਹੁੰਦਾ ਕਿਡਨੀ, ਕਿਡਨੀ-ਕਿਡਨੀ ਪ੍ਰੋਬਲਮ ਵੀ ਹੁੰਦੀ ਕੋਈ ਬਿਮਾਰੀ ਨੀ ਲੱਗ
ਕੋਈ ਬਿਮਾਰੀ ਨੀ ਲੱਗਦੀ। ਸਾਡਾ ਫੇਸ ਵੀ ਸਾਫ਼ ਰਏਗਾ।
ਹਾਂਜੀ ਐ ਤੇ ਫੇਸ਼ ਵੀ ਸਾਫ਼ ਹੋ ਜਾਂਦਾ ਗਲੋ ਪਿਮ ਪਲ ਖ਼ਤਮ ਹੋ ਜਾਂਦੇ ਨੇ ਛਾਈਆਂ ਖਤਮ ਹੋ ਜਾਂਦੀ ਐ।
ਛਾਹੀਆਂ ਖਤਮ ਹੋ ਜਾਂਦੀ ਐ।
ਯੂਰੀਆਂ ਵੀ ਖ਼ਤਮ ਹੋ ਜਾਂਦੀਆਂ।
ਹਾਂ।
ਨਈ ਤੇ ਹਰ ਉਮਰ ਦੇ ਬੰਦੇ ਨੂੰ ਬੋਤ ਪੀਣਾ ਚਾਈਦਾ।
ਹੂੰ। ਸਾਨੂੰ ਕਮ ਸੇ ਕਮ ਚਾਰ ਲੀਟਰ ਪਾਣੀ ਤੇ ਪੀਣਾ ਚਾਈਦਾ ਅਗਰ ਹੋ ਸ ਕੇ ਤੇ ਸਾਨੂੰ ਉਸ ਤੋਂ ਵੱਧ ਵੀ ਪੀਣਾ ਚਾਈਦੈ।
ਪਾਣੀ ਪੀਣ ਨਾਲ ਪੇਂਟ ਭਰਿਆ ਰੈਂਦਾ ਬੰਦਾ ਓਵਰ ਏਟਿੰਗ ਨੀ ਕਰ
ਓਵਰ ਈਟਿੰਗ ਨੀ ਕਰਦਾ, ਉਹ ਓਵਰ ਈਟਿੰਗ ਹੋਏਗੀ ਤੇ ਸਾਡਾ ਸਰੀਰ ਵੱਧੇਗਾ।
ਹਾਂ ਓ ਤੇ ਜ ਫੇਰ ਜਿਆਦਾ ਖਾਵਾਂਗੇ ਭੁੱਖ ਜਿਆਦਾ ਲੱਗੇਗੀ ਜਿਆਦਾ ਖਾਵਾਂਗੇ, ਐਕਚੁਲੀ ਸਾਨੂੰ ਪਿਆਸ ਤੇ ਭੁੱਖ ਦੀ ਪਾਣੀ ਦੀ ਭੁੱਖ ਲੱਗਦੀ ਏ ਲੇਕਿਨ ਅਸੀਂ ਲੋਕ ਸਮਝਦੇ ਆ ਕਿ ਸ਼ਾਇਦ ਸਾਨੂੰ ਰੋ ਟੀ ਦੀ ਭੁੱਖ ਲੱਗਦੀ ਏ, ਖਾਣ ਦੀ ਭੁੱਖ ਲੱਗ, ਸਾਨੂੰ ਪੈਲੇ ਪਾਣੀ ਪੀ ਕੇ ਦੇਖ ਲੈਣਾ ਚਾਈਦਾ ਕਿ ਸਾਡਾ ਪੇਂਟ ਪਾਣੀ ਨਾਲ ਭਰਿਆ ਜਾਂ ਨਈ ਭਰਿਆ।
ਹਾਂ‌।
ਬਾਅਦ ਰੋਟੀ ਖਾਣੀ ਚਾਈਦੀ ਐ ਅਗਰ ਰੋਟੀ ਦੀ ਐਕਚੁਅਲ ਭੁੱਖ ਲੱਗਦੀ ਏ ਤਾਂ ਰੋਟੀ ਖਾਓ ਨਈ ਤੇ ਕੁਛ ਲੋਗ ਐਸੇ ਆ ਨਾ ਕਿ ਪਾਣੀ ਦੀ ਪਿਆਸ ਲੱਗੀ ਤਾਂ ਵੀ ਖਾਣਾ ਸ਼ੁਰੂ ਕਰ ਦਿੰਦੇ ਨੇ।
ਹਾਂ ਅਗਰ ਅਸੀਂ ਪਾਣੀ ਨੀ ਪੀਆਗੇ ਸਾਡੇ ਅ ਸਰੀਰ ਵਿੱਚ ਸੋਡੀਅਮ ਦੀ ਕਮੀ ਘੱਟ ਹੋਏਗੀ ਉਦੇ ਨਾਲ ਸਾਡਾ ਜੇੜੀ ਸਕਿੰਨ ਏ ਓ ਯੈਲੋ ਹੋਜੇਗੀ।
ਹਾਂਜੀ।
ਉਈ, ਹੂੰ, ਸਾ
ਏਦੇ ਤੇ ਬੋਤ ਫਾਇਦੇ ਹੈਗੇ ਨੇ।
ਹੂੰ।
ਯੂਰਿਕ ਐਸਿਡ ਨੀ ਬਣਦਾ ਪਾਣੀ ਪੀਣ ਨਾਲ ਦੇਖੋ ਹੁਣ ਜਿੰਨਾ ਪਾਣੀ ਅਗਰ ਘੱਟ ਅਸੀਂ ਕਿੰਨੀ ਵੀ ਪ੍ਰੋਟੀਨ ਵਾਲੀ ਚੀਜ਼ਾਂ ਖਾਂਨੇ ਆ ਦੁੱਧ ਖਾ ਪੀਓ, ਪਨੀਰ ਖਾਓ ਨੋਨ ਵੈਜ ਖਾਂ ਲੈਂਨੇ ਆ ਲੇਕਿਨ ਅਸੀਂ ਅਗਰ ਪਾਣੀ ਘੱਟ ਪੀਵਾਂਗੇ ਤੇ ਸਾਡਾ ਯੂੂਰਿਕ ਐਸਿਡ ਜਿਆਦਾ ਵੱਧ
ਜਿਆਦਾ ਵੱਧ ਜੇਗਾ।
ਹਮ ਉਹੀ ਡਾਕਟਰ ਕਹਿੰਦੇ ਨੇ ਕਿ ਤੁਸੀਂ ਪਾਣੀ ਜਿਆਦਾ ਪਿਓ ਅਗਰ ਪ੍ਰੋਟੀਨ ਜਿਆਦਾ ਲੈ ਰਹੇ ਹੋ ਤੇ ਪਾਣੀ ਵੀ ਜਾਦਾ ਪੀਓ ਤਾਂ ਜਿੰਨਾ ਹਮ ਜਿੰਨਾ ਬਾਥਰੂਮ ਆਏਗਾ
ਜੇ ਹਾਂ ਜੇ ਅਸੀ ਜ ਜਿਵੇਂ ਜਿੰਮ ਵਗੈਰਾ ਜਾਂਦੇ ਹਾਂ ਅਸੀਂ ਐਕਸਰਸਾਈਜ਼ ਤਾਂ ਕਰਦੇ ਸਾਨੂੰ ਹਰ ਐਕਸਰਸਾਈਜ਼ ਤੋਂ ਬਾਅਦ ਕਮ ਸੇ ਕਮ ਇੱਕ ਜਾਂ ਦੋ ਕੁੱਟ ਪਾਣੀ ਪੀਣਾ ਹੀ ਚਾਹੀਦਾ। ਕਈ ਹੁੰਦੇ ਕਿ ਪਾਣੀ ਨਹੀਂ ਪੀਂਦੇ ੳਹ ਪਾਣੀ ਨਾ ਪੀ ਨਾਲ ਸਾਡੇ ਜਿਹੜੀ ਮਸਲਸ ਉਹ ਵੀਕ ਹੋ ਜਾਂਦੀ ਏ
ਹਾਂਜੀ - ਹਾਂਜੀ। ਕਈ ਕਈ ਘਰ ਤੇ ਲੇਡੀਜ਼ ਰਹਿੰਦੀਆਂ ਨੇ ਘਰ ਤੇ ਜ ਹਰ ਇੱਕ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ
ਮੈਂ ਜਿੰਮ ਜਾਂਦੀ ਹਾਂ ਮੈਂ ਪਾਣੀ ਨਹੀਂ ਸੀ ਪੀਂਦੀ ਉਹ ਪਾਣੀ ਨਾ ਪੀਣ ਦੇ ਕਾਰਨ ਮੇਰੀ ਜਿਹੜੀ ਬਾਜੂ ਦੀ ਹੱਡੀ ਹੈ ਨਾ ਉਹ ਥੋੜ੍ਹੀ ਕਰੈਕ ਹੋ ਗਈ ਸੀ
ਹਮ।
ਮੈਂ ਪਾਣੀ ਨਹੀਂ ਸੀ ਪੀਂਦੀ। ਤੇ ਹੁ ਹੁਣ ਮੈਂ ਦਿਨੀ 'ਚ ਕਮ ਸੇ ਕਮ ਤਿੰਨ ਲੀਟਰ, ਚਾਰ ਨਹੀਂ ਤੇ ਤਿੰਨ ਲੀਟਰ ਤੇ ਪਾਣੀ ਪੀਂਦੀ ਪੀਂਦੀ ਆ
ਨੀ ਬੰਦੇ ਨੂੰ ਇੱਕ ਲੀਟਰ ਦੀ ਬਾਜ਼ਾਰੋ ਦੀ ਮਾਰਕੀਟ ਤੋਂ ਬੋਤਲ ਆਉਂਦੀ ਨਾ ਉਹ ਭਰ ਕੇ ਰੱਖ ਲੋਓ। ਤੇ ਉਹ ਚਾਰ ਖਾਲੀ ਕਰੋ ਦਿਨ ਵਿੱਚ
ਮੈਂ ਹੁਣ ਤਿੰਨ ਖਾਲੀ ਕਰਨੀਆਂ ਸ਼ੁਰੂ ਕੀਤੀਆਂ ਹੌਲੀ - ਹੌਲੀ ਚਾਰ ਤੇ ਵੀ ਆਵਾਂਗੀ
ਹਮ।
ਫਿਰ ਅੱਗੇ ਵੀ ਕੰਟੀਨਿਊ ਹੋਰ ਕਰਾਂਗੇ।
ਨਹੀਂ ਘਰਦਿਆਂ ਨੂੰ ਵੀ ਬੱਚਿਆਂ ਨੂੰ ਹਸਬੈਂਡ ਨੂੰ ਸਭ ਨੂੰ ਕਹਿਣਾ ਚਾਹੀਦਾ ਪਾਣੀ ਜ਼ਿਆਦਾ ਪੀਆ ਕਰੋ
ਬੱਚੇ ਤੇ ਕਮ ਸੇ ਕਮ ਦਸ, ਵੀਹ ਬੋਤਲਾਂ ਮੈਂ ਕਹਿੰਦੀ ਹਾਂ ਘੱਟ ਏ ਜਿਹੜੀ ਉਹ ਖਾਲੀ ਕਰਦੇ ਹੋਏਗੇ ਜ਼ਿਆਦਾ ਹੀ ਕਰਦੇ ਉਸ ਤੋਂ ਵਦ
ਹਮ।
ਉਹ ਵੀ ਬਹੁਤ ਪਾਣੀ ਪੀਂਦੇ ਆ ਖੇਲਦੇ ਆ ਉਹਨਾਂ ਨੂੰ ਹਰ ਗੱਲ ਵਿੱਚ ਪਾਣੀ ਚਾਹੀਦਾ।
ਹਮ। ਮੈਚ ਵੀ ਖੇਲਦੇ ਨੇ
ਹਮ ਸਾਈਕਲ, ਵੋਲੀਬੋਲ
ਹਮ, ਕਿੰਨਾ ਪਸੀਨਾ ਬੋਡੀ ਚੋਂ ਬਾਹਰ ਆਉਂਦਾ।
ਹਾਂ। ਬੋਡੀ ਚੋਂ ਬਾਹਰ ਆਏਗਾ ਤੇ ਉਹਨਾਂ ਦੇ ਸਰੀ